ਸੋਸ਼ਲੋਜੀ ਵਧੀਆ ਜੀ ਤੁਸੀ
ਵਧੀਆ ਵਧੀਆ
ਵ ਵਧੀਆ
ਸਭ ਵਧੀਆ ਸਧੀਆ ਵਠਿੰਗ ਾਰੋ
ਹਾਂਜੀ ਹਾਂਜੀ
ਕੀ ਚੱਲ ਰਿਹਾ ਹਨੁ
ਬਾਹ ਬੈਠੇ ਰੋਟੀ ਸ਼ੋਟੀ ਖਾ ਕੇ ਕੋਈ ਸੁਣਾਓ
ਬ ਵਧੀਆ ਵਧੀਆ ਹਮ
ਲਓ ਲਓ ਚੱਕਰ
ਹਾਂ ਜ਼ਰੂਰ ਲਾਵਾਂਗੇਂ
ਲਾਓ ਚੱਕਰ ਮੌਸਮ ਸੇਫ ਵਧੀਆਆ
ਹਾਂ ਮੌਸਮ ਤੇ ਵਧੀਆ ਹੋਗਾ ਹਾਂ ਥੋੜ੍ਹਾ ਬਿੀ ਚੱਲ ਰਿਹਾ ਸੀ ਅੱਜ ਕੱਲ੍ਹ ਨਾ
ਅੱਛਾ ਅੱਛਾ
ਹਹੋ ਉਹ ਤਾਂ ਕਰਕੇ ਹਾਂ ਨਵ ਕੰਮ ਸ਼ੁਰੂ ਕੀਤਾ ਕਹ ਨਾ
ਅੱਛਾ ਅੱਛਾ ਕਿਹੜਾ
ਬੱਸੇਥੋਂ ਅਚਾਰ ਦੀ ਫੈਕਟਰੀ ਲਣ ਲੱਗੇ ਨਾ ਅਚਾਰ ਦੀ ਫੈਕਟਰੀ ਲਾਣੀ ਹੈ ਤਿਆਰੀ ਕਰ ਰਿਹਾ
ਅ ਚਾ ਅੱਛਾ
ਉਹ ਫੇਰ ਉਹਦਾ ਰੋ ਮਟੀਰੀਅਲ ਪਤਾ ਕਰ ਰਿਹਾ ਰੋ ਮਟੀਰੀਅਲ ਕਿੱਥੋਂ ਜਗਾ ਉਹਦਾ ਸ ਸੁ
ਹਉਹਹੀ ਹੈ ਨਾ ਤੁਹਾਡੇ ਬੋਲਦੇ ਨੇ ਭ ਜੀ ਉਹ ਜਿੜੇ ਬਣਾਉਂਦੇ ਵਿਆਦ ਨੇ
ਕਿਹੜੇ
ਤੁਹਾਡੇ ਭਾਾਈ ਹੈ ਨਾ ਜਿਹੜੇ ਵਿਆਹ ਹੈਗੇ ਨੇ
ਹਾਂ ਇੱ
ਹਕੀਮ ਹਾਂ ਹਕੀਮ ਹੈਗੇ ਹਾਂ ਹਾਂ ਉਹਨਾਂ ਨੇ ਇੱਕ ਵਾਰੀ ਲਾਸਟ ਵਰਕ ਭੇਜਿਆ ਸੀ। ਉਹ ਬੜਾ ਵਧੀਆ ਹਾਂਜੀ ਹਾਂਜੀ ਹਾਂਜੀ
ਹਾਂ ਅਰਕ ਵੈਸੇ ਉਹ ਵੀ ਕਲਾ ਆ ਕੱਢਨਾ ਵੀ ਹਰ ਬੰਦਾ ਅਰਕ ਨਹੀਂ ਕੱਢ ਸਕਦਾ
ਘਰੇ ਆ ਜਓ
ਨਹੀਂ ਸਾਈਡ ਬਿਜਨਸ ਐ ਉਹਨਾਂ ਦਾ ਵੈਸੇ ਤੇ ਉਹਨਾਂ ਦੀ ਕੰਪਨੀ ਹੈ। ਉਹਦਾ ਕੰਮ ਵੈ ਡੰਡੀਆਂ ਲਾਦਾ
ਡੰਡੀਆਂ ਅੱਛਾ ਅੱਛਾ ਅੱਛਾ ਠੀਕ ਹੈ
ਮੰਗਿਆ ਨੂੰ ਡੰਡੀ ਲਾ ਦਿੰਦਾ ਕਦੀ ਜੱਗ ਨੂੰ ਡੰਡੀ ਲਾਉਂਦਾ ਫਿਰ ਸਾਈਡ ਬਿਜਨਸ ਹੈਗਾ ਉਹਦਾ ਆਪਣਾ ਅਲਗ ਕੱਢਦਾ ਫਿਰ ਹਾਂ ਹੂੰ ਤੇ ਅਰਕ ਚਾਹੀਦਾ ਦਾ ਤੇ ਕੋਈ ਨੀ ਕਢਵਾ ਦਿਆਂਗੇ ਆਪਾਂ ਕਹਿ ਕੇ।
ਉਹਨਾਂ ਨੇ ਲਾਸਟ ਟਾਈਮ ਵੀ ਇਹ ਬਾਨਾ ਪਾ ਦਿੱਤਾ ਸੀ ਹੁਣ ਪਤਾ ਨ ਹੁਣ ਦੁਬਾਰਾ ਭੇਜ ਦੇਣਗੇ ਪੀਤਾ ਨੀ ਜਾਣਾ ਮੇਰ ਕੋਲੋ
ਕੋਈ ਗੱਲ ਨਹੀਂ ਕਿਹੜਾ ਅਰਕ ਚਾਹੀਦਾ।
ਭੇਜ ਦਿਓ ਤੁਸੀਂ ਜਿਹੜਾ ਹੁੰਦਾ ਜਵੈਨ ਦਾ ਸੌਂਫ ਦਾ ਮਿਕਸ ਕਰਕੇ।
ਹਾ-ਹਾ ਜਵੈਨ ਦਾ ਸੌਂਫ ਦਾ ਇਹ ਚੀਜ਼ਾਂ
ਹਾਂਜੀ-ਹਾਂਜੀ ਕਿਹਾ ਸੀ। ਜਿਹਨੂੰ ਪੈ ਫੋਨ ਨੀ ਚੱਕਦੇ ਹੈਗੇ। ਗੱਲ ਉਹਨਾਂ ਸੁਣਿਆ ਨਵਾਂ ਹੋਰ ਵੀ ਕੰਮ ਸਟਾਰਟ ਕੀਤਾ
ਆ ਪਰ ਵੀ ਹੈਗੇ ਨੇ ਇੱਕ ਚੀਜ਼ ਦੇ
ਹਜ ਹਾਂਜੀ-ਹਾਂਜੀ। ਗੋਲਸਮਿਥ
ਹਾਂ ਹਾਂ ਬਸ ਉਹ ਵੀ ਥੋੜੇ ਬਹੁਤੇ ਕਰ ਲੈਂਦੇ ਨੇ। ਕੋਈ ਨੀ ਮੈਂ ਕਹਿ ਕੇ ਨਾ ਅਰਕ ਬਣਵਾਇਆ ਕੋਈ ਜਵੈਣ ਦਾ ਸ਼ੋਫ ਦਾ। ਹਾਂ ਤੇ ਫਾਇਦਾ ਦਿੱਤਾ ਸੀ ਉਹਨੇ ਪਹਿਲੇ
ਨਾ-ਨਾ। ਭੇਜੇ ਹੀ ਨਹੀਂ।
ਉਹ ਹੋ ਇੱਕ ਵਾਰ ਪਹਿਲੇ ਭੇਜਿਆ ਨਾ ਇੱਕ ਵਾਰ ਤੇ
ਆਹੋ ਭੇਜਿਆ ਸੀ ਯਾਦ ਆਇਆ ਮੈਨੂੰ ਆਹ ਇਨਾ ਫਾਇਦਾ ਕੀਤਾ ਨਾ ਮੈਂ ਫੈਨ ਹੋ ਚੱਲਿਆ। ਕਹਿੰਦਾ ਕਿਥੋਂ ਲਿਆਂਦਾ ਕਿਥ ਮੈਂ ਫੋਰਨ ਤੋਂ ਮੰਗਵਾਇਆ ਸੀ।
ਆਵਾਜ਼ ਕਲੀਅਰ ਨਹੀਂ ਆ ਰਹੀ।
ਹਾਂਜੀ ਹਾਂਜੀ ਮੈਂ ਕਹਿ ਰਿਹਾ ਉਹ ਜਿੰਨੇ ਪੀਤਾ ਜਿਹਨੂੰ ਦੱਸਿਆ ਨਾ ਜਿੰਨੇ ਜਿੰਨੇ ਪੀਤਾ ਉਹ ਫੈਨ ਹੋ ਗਿਆ ਕਹਿੰਦਾ ਕਿੱਥੋਂ ਆਇਆ ਮੈਂ ਫੋਰਨ ਤੋਂ ਮੰਗਵਾਇਆ ਸੀ ਹਾਂਜੀ ਹਾਂਜੀ ਹਾਂਜੀ ਮੈ ਕਿਹਾ ਬੜੇ ਪੁਰਾਣੇ ਵੈਦ ਹੈਗੇ ਨੇ। ਨੱਬੇ ਸਾਲ ਦਾ ਐਕਸਪੀਰੀਐਂਸ
ਹਾਂ, ਨੱਬੇ ਸਾਲ ਦਾ ਐਕਸਪੀਰੀਅੰਸ ਹੈ ਬੜਾ ਸਹੀ ਗੱਲ ਐ।
ਕਹਿੰਦੇ ਕੋਈ ਨੀ ਸਾਨੂੰ ਵੀ ਮਲਾਓ, ਮੈਂ ਕਿਹਾ ਨਵੀਂ ਦੇਖ ਕੇ ਬੰਦਾ ਦੇਖ ਕੇ ਦਸ ਦਿੰਦੇ ਬਾਕੀ ਦੇ ਨਵੇ ਦੇਖਦੇ ਆ ਬੰਦਾ ਦੇਖ ਕੇ ਦਸ ਦਿਨ ਦੂਰ ਰਹੀ।
ਤੇ ਕੋਈ ਗੱਲ ਨਹੀਂ ਆਪਾਂ ਕਹਿ ਕਰਵਾ ਮੈਂ ਹੋਰ ਵੀ ਐ ਤਿਆਰ ਕਰਦਾ ਉਹ ਬਣਾਦਾ ਤ੍ਰਿਫਲਾ ਅਰਕ ਤ੍ਰਿਫਲਾ ਉਹਦੇ ਚ ਬਹੇੜਾ ਪੈਂਦਾ ਹੈ, ਔਲਾ ਪੈਂਦਾ ਅਤੇ ਹਰੜਾਂ ਪੈਂਦੀਆਂ।
ਅੱਛਾ ਜੀ, ਤ੍ਰਿਫਲਾ ਦਾ ਪਹਿਲੀ ਵਾਰ ਸੁਣਿਆ ਤੇ ਹੋਰ ਤ੍ਰਿ ਉਹਨਾ ਦਾ ਕੀ
ਤ੍ਰਿਫਲ ਦਾ ਪਓਡਰ ਦੇ ਮਿਲਦਾ ਚੂਰਨ ਚ ਮਿਲਦਾ ਅੱਡ ਵੀ ਕੱਢ ਲੈਂਦੇ ਨੇ ਉਸਤਾਦ ਜੀ ਨੇ ਉਹ ਬੜੇ ਤਕੜੇ
ਹਾਂਜੀ-ਹਾਂਜੀ,
ਕੋਈ ਗੱਲ ਨੀ, ਆਪਾਂ ਵੇਖਾਂਗੇ ਤ੍ਰਿਫਲਾ ਦਾ ਐਤਕੀ, ਭੇਜਾਂਗੇ ਤੁਹਾਨੂੰ ਰੱਖ ਹੈਂ ਜੀ,
ਆਮਲੇ ਦਾ ਜੀ ਕੱਢ ਲੈਂਦੇ ਹੋਣਗੇ।
ਹਾਂ ਆਮਲੇ ਵੀ ਕੱਢ ਲੈਂਦਾ ਉਹ ਹਾਂ।
ਹਾਂਜੀ, ਇਹ ਬੜੀ ਕਲਾ ਹੈਗੀ ਉਨਾ ਕੋਲ
ਗੁਣ ਲਿਆ ਨਾ ਕਿਸੇ ਬਜ਼ੁਰਗਾਂ ਕੋਲ ਗੁਣ ਲਿਆ ਦਾ ਉਹਨਾਂ ਨੇ,
ਅੱਛਾ-ਅੱਛਾ,
ਹਾਂ,
ਚਲੋ ਵਧੀਆ-ਵਧੀਆ, ਹਾਂਜੀ-ਹਾਂਜੀ ਬ ਬਸ ਬਣਾ ਦੀ ਹੈ ਬਸ ਮੈਨੂੰ ਤ੍ਰਿਫਲਾ ਦਿ ਅਰਕ,
ਤ੍ਰਿਫਲਾ ਦਾ ਅਰਕ ਵੀ ਭੇਜ ਦਿਆਂਗੇ ਤੇ ਉਹਦਾ ਜੁਆਇਨ ਤੇ ਸੋਫ ਦਾ ਅਰਕ ਵੀ ਭੇਜ ਦਾਗੇ।
ਹਾਂਜੀ-ਹਾਂਜੀ-ਹਾਂਜੀ, ਤੇ ਗੁਲਾਬ ਦਾ ਹੀ ਭੇਜਦੇ ਆ ਜੇ
ਹਾਂਜੀ,
ਗੁਲਾਬ ਦਾ ਵੀ ਬਣਾ ਲਿਆ ਇਕ ਥੋੜ੍ਹਾ ਜਿਹਾ। ਹਾਂਜੀ-ਹਾਂਜੀ,
ਪੁੱਤਰ ਫਿਰ ਗੁਲਾਬ ਦੇ ਫੁੱਲ ਕਰਨੇ ਪੈਣਗੇ ਨਾ ਇਕੱਠੇ ਇਸ ਮੌਸਮ ਚ ਪਤਾ ਨੀ ਗੁਲਾਬ ਮਿਲਦਾ ਨੀ ਮਿਲਦਾ।
ਨਹੀਂ ਉਹਨਾਂ ਕੋਲ ਕਲਾ ਹੈਗੇ ਉਹ ਲੱਭ ਲੈਂਦੇ ਨੇ ਉਹ
ਅੱਛਾ,
ਹਾਂ ਦੱਸੀ ਸੀ, ਉਹਦੇ ਲਾਸਟ ਟਾਈਮ ਚ ਕੀ ਨੇ ਦੱਸਿਆ ਸੁਣਿਆ ਅਸੀਂ ਕਹਿੰਦੇ ਬੜੀ ਕਲਾ ਹੈਗੀ ਐ ਉਹ ਗੇਦੇੇ ਨੂੰ ਗੁਲਾਬ ਬਣਾ ਦਿੰਦੇ ਨੇ।
ਗੈਦੇ ਦੇ ਫੁੱਲ ਗੁਲਾਬ ਬਣਾ ਦਿੰਦੇ ਨੇ।
ਹਾਂਜੀ-ਹਾਂਜੀ,
ਅੱਛਾ ਜੀ, ਇਹ ਕਲਾ ਕਿੱਥੋਂ ਸਿੱਖਲੀ ਉਹਨਾਂ ਨੇ।
ਕੋਈ ਸੀ
ਚਾਹ ਕੋਈ ਜਾਦੂ ਮੰਤਰ ਤੇ ਨਹੀਂੀ ਕਰਦਾ ਕਿਤੇ
ਪਤਾ ਨਹੀਂ ਤੂੰਂ ਆ ਗਸੀ ਕਹਿੰਦੇ ਉਹਦੇ ਕੋਲ ਬੜੀਲਾ ਬੜਾ ਐਕਸਪੀਰੀਅਸ ਬੜੀ ਬਖਸ਼ਿਸ਼ ਹੈ ਜਨੂੰ
ਨਹੀਂ ਕਿਤਰੇਿਆ ਤੇ ਨਹੀਂ ਕਿਤੇ ਉਹਦਾ ਗੈਂਦੇ ਦੇ ਫੁੱਲ ਦਾ ਕੱਢ ਕੇ ਅਰਗ ਵਿੱਚ ਗੁਲਾਬ ਦਾ ਸੈਂਟ ਪਾ ਦਿੰਦਾ ਹੋਵੇ
ਪਤਾ ਨਹੀਂ ਹੈ ਬਟ ਇਹ ਹੈ ਕਿ ਕਹਿੰਦੇ ਉਹ ਗਦ ਨੂੰ ਗੁਲਾਬ ਬਣਾ ਲਈ ਬੜੀ ਕਦਰ ਹੈ ਗ ਜਿਸਰ ਬਟਾਲੇ ਦੇ ਭਗ ਉਹ ਨਹੀਂ ਹੈ ਖੰਡ ਦੇ ਗੁੜ ਬਣਾ ਦਿੰਦੇ ਨੇ
ਹਾਂ ਖੰਡੂ ਗੁੜ ਤੇ ਬਣਾ ਦਿੰਦੇ ਨੇ ਇਹ ਵੀ ਗੱਲ ਹੈ ਵੈਸੇ ਕੋਰ੍ਹ ਤੋਂ ਖੰਡ ਤੇ ਹਰ ਬੰਦਾ ਬਣਾ ਲੈਂਦਾ ਹੈ ਖੰਡ ਤੋਂ ਗੁੜ ਬਣਾਉਣਾ ਬੜਾ ਔਖਾ ਇਹ ਤੇ ਕਲਾ ਹਰ ਬੰਦੇ ਦੇ ਵਸਦੀ ਨੀ ਹੈ ਕਰਲਾ
ਕੋਸ਼ਿਸ਼ ਹੈਗੀਸੀ
ਕੋਈ ਗੱਲ ਨੀ ਆਪਾਂ ਹੀ ਪੁੱਛਾਂਗੇ ਕਿਵੇਂ ਬਣਾਉਂਦੇ ਦਿਮ ਹਾਂ
ਗੋਨ ਨੋਟ ਕਰ ਲੈਣ ਸੀ ਪਰ ਕਈਆਂ ਗੱਲ ਹੁੰ ਹੈ ਕਲਾ ਬਿਰਦੇ ਵਿਿਰਦੇ ਗੱਲ ਹੁੰ ਇਸ ਸ ਕੱਲ ਕਰ ਲਓ ਕੋਈ ਇਨਾ ੋ ਚੇ
ਹਾਂ ਠੀਕ ਆ ਠੀਕ ਹੈ ਕੋਈ ਕੋ ਗੱਲ ਨਹੀਂ ਹਮ ਅੱਛਾ ਤਿੰਨ ਚੀਜ਼ਾਂ ਹੋ ਗਈਆਂ ਇੱਕ ਜਵੈਨ ਦਾ ਸੌਭ ਦਾਾਰਕ ਤੇ ਤਿਫਲੇਦਾਰਕ ਇੱਕ ਗੁਲਾਬ ਤਾਰਕ
ਨਹੀਂ ਗੇਦੇ ਤੋਂ ਗਿਲਾਵਟ ਆ
ਗੇਦਾ ਗੁਲਾਬ ਛ ਮਿਕਸ ਠੀਕ ਹੈ ਠੀਕ ਹੈ ਕੋਈ ਗੱਲ ਨਹੀਂੀ
ਹਾਂਜੀ
ਕੋਈ ਹੋਰ ਹੈ ਯਾਰ ਕੋ ਵੀ ਦੱਸ ਜੋ ਵੀ ਕਢਵਾ ਦ ਕੋਈ ਗੱਲ ਨੀ
ਨਹੀਂ ਫਿਲਹਾਲ ਇੰਨੇ ਬੜੇ ਨੇ
ਇ ਤਨ ਅੱਛਾ
ਬੜੇ ਇਹਨੂੰ ਵੀ ਟਾਈਮ ਲੱਗਦਾ
ਹਾਂ ਟੈਮ ਤੇ ਲੱਗਦਾ ਜੀ
ਹਾਂਜੀ ਹਾਂਜੀ। ਆਣ ਲੱਗ ਜੇਗਾ ਸੱਤ ਅੱਠ ਮਹੀਨੇ ਵਿੱਚ
ਹਾਂ। ਸੱਤ -ਅੱਠ ਮਹੀਨੇ ਲੱਗ ਜਾਣਗੇ, ਪਰ ਉੱਗਣਗੇ ਨਾ ਅੱਗਹਦਾ ਉੱਗੇਗਾ ਹਰੜਾਂ ਉੱਗਣਗੀਆਂ ਜਵੈਨ ਇਹ ਸ ਉਗਾ ਕੇ ਆਪ ਘਰ
ਹਾਂ ਬਿਲਕੁਲ ਔਰਗਨੀ ਬਣਉਦੇ ਨਾ ਦੇ ਕਹਿੰਦੇ ਕੁਛ ਨਹੀਂ ਪਉਂਦੇ ਸਭ ੳਰਗਨਿਕ ਹੈ।
ਸਭ ਔਰਗਨ ਆਪ ਆ ਕੇ ਤਿਆਰ ਕਰਕੇ ਭੇਜਦਾ ਸਮਾਨ
ਹਾਂਜੀ ਖਾਦ ਵੀ ਆਪ ਆਪਨੀ ਪਉਦੇ ਨੇ
ਆਪਣੀ ਖਾਦ ਕਿਹੜੀ ਉਂਦੀ ਇਹਨਾਂ ਦੀ
ਆਪਣੀ
ਅੱਛਾ ਅੱਛਾ ਘਰ ਦੀ ਖਾਦ ਅ ਜੀ ਚਲੋ ਵਧੀਆ ਵਧਿਆ ਠੀਕ ਆ ਹੂੰ
ਹਾਂ।
ਹੋਰ ਕੁਛ
ਬਸ ਤੁਸੀਂ ਸੁਣਾਓ। ਅਚਾਰ ਚੂਰ ਪਾਓਗੇ, ਹਾਂਜੀ ਹਾਂਜੀ ਉਹ ਢਿਂਉ ਦਾ ਅਚਾਰ ਭੇਜ ਦਿਓ ਪੰਚਰੰਗਾ ਉਹ ਕਿੜਾਂ ਹੁੰਦਾ, ਹਾਂ ਹਾਂਜੀ ਹਾਂਜੀ। ਬੱਕਰੀ ਤਾਂ ਅਚਾਰ ਵੀ ਪਾਉਦੇਂ ੳ ਕੇ ਬੱਕਰੀ ਦਾ
ਬੱਕਰੇ ਦਾ ਅਚਾਰ ਕੋਈ ਗੱਲ ਨੀ, ਉਹ ਆਪਾਂ ਨੀ ਪਾਉਂਦੇ, ਕੀਦਰੋ ਹੋਰ ਤੋਂ ਲੈ ਕੇ ਭੇਜ ਕਿੱਲੋ ਕਿਲੋ
ਅੱਛਾ ਅੱਛਾ ਠੀਕ ਹੈ। ਅੱਛਾ ਅੱਛਾ ਨਹੀਂ ਮੁਰਗਾ ਨਹੀਂ ਬੱਕਰੀ ਠੀਕ ਹੈ।
ਅੱਛਾ ਠੀਕ ਹੈ। ਹਾਂ ਢਿਉ ਦਾ ਅਚਾਰ ਭੇਜ ਦਾਂਗੇ ਮਿਰਚਾਂ ਦਾ ਅਚਾਰ ਤੇ ਅੰਬੀਆਂ ਦਾ ਅਚਾਰ
ਠੀਕ ਏ ਭੇਜ ਦਿੳ ਫਿਰ ਢਿਊ ਦਾ ਬਣਾ ਕਿ ਨਾਲ ਮਿਰਚਾਂਣਾ ਲਾਲ ਮਿਰਚਾਂ
ਅੱਛਾ ਲਾਲ ਮਿਰਚਾ ਠੀਕ ਠੀਕ ਏ
ਹਾਂਜੀ ਹਾਂਜੀ
ਕੋਈ ਗੱਲ ਨੀ
ਕਦੋਂ ਭੇਜੋਗੇ?
ਲੱਗ ਹੀ ਜਗਾ ਟਾਈਮ ਥੋੜ੍ਹਾ ਜਿਆ
ਅੱਛਾ ਅੱਛਾ
ਮਹੀਨਾ ਡੇਢ ਲੱਗ ਹੀ ਜਾਏਗਾ ਕੋਈ ਗੱਲ ਨਹੀਂ
ਅੱਛਾ ਚਲੋ ਦੇਖਿਓ ਅਗਰ ਹੁੰਦਾ ਤਾਂ ਫਿਰ ਤੈਨੂੰ ਭੇਜ ਦੇ ਖਰਚਾ ਦੱਸਦੇ ਕਿੰਨੇ ਕੁ
ਹਾਂਜੀ
ਹਾਂਜੀ ਹਾਂਜੀ
ਚਲੋ ਠੀਕ ਹੈ। ਫਿਰ ਹੈ ਜੀ
ਹਾਂਜੀ, ਨਹੀਂ, ਨਹੀਂ ਰੁਕਜੋ ਹਜੇ। ਇੱਕ ਚੀਜ਼ ਇੱਕ ਚੀਜ਼ ਪੁੱਛਣੀ ਸੀ ਨਾ, ਮੈਂ ਕਿਹਾ ਆਣਾ ਕਦੋਂ ਤੁਸੀਂ?
ਹੈਂ?
ਆ ਰਹੇ ਕਦੋਂ? ਮਾਕੇਟ ਵੀ ਆਏ ਨੀ ਐ, ਬੜੀ ਦੇਰ ਹੋ ਗਈ ਐ।
ਕੋਈ ਗੱਲ ਨੀ ਆਜਾਂਗੇ, ਆਪਾਂ ਲਾ ਲਾਂਗੇ ਚੱਕਰ।
ਆਹ ਘਮਾ ਲੇਆਨੇ ਆ। ਬੜੇ ਉਮ, ਪਹਿਲਗਾਮ, ਬਾਹਾਰਾਂ ਮੁੱਲੇ ਹੈ ਆਪਣੇ ਯਾਰ ਦੋਸਤ ਤਰਲੇ ਮਾਰਦੇ ਕਹਿੰਦੇ, ਆਓ ਆਓ। ਅੱਛਾ। ਹੂੰ, ਲਗਾਓ ਚੱਕਰ ਆਜਾਓ। ਵੈਸੇ ਮੌਸਮ ਵਧੀਆ ਹੈਗਾ, ਲੈ ਆਓ ਫੈਮਲੀ।
ਹਾ। ਕੋਈ ਗੱਲ ਨੀ, ਜ਼ਰੂਰ ਲਾਵਾਂਗੇ ਚੱਕਰ।
ਹਾਂਜੀ ਹਾਂਜੀ, ਹੋਰ ਸੁਣਾਓ ਘਰ ਪਰਿਵਾਰ ਵਧੀਆ?
ਸਭ ਵਧੀਆ, ਠੀਕ ਠਾਕ, ਸਭ ਵਧੀ
ਹੂੰ।
ਹੋਰ ਕੁਛ ਚਾਹੀਦਾ, ਹੋਰ ਦੱਸ ਦਿਓ, ਵੀ ਭੇਜਦਾਂਗੇ।
ਹਾਂਜੀ? ਆਹੋ ਨਾਲੇ ਉਹ ਵੀ ਭੇਜ ਦਿਆ ਦੇ, ਨਿੰਬੂ ਦਾ ਅਚਾਰ ਪਾਂਦੇ ਤੁਸੀਂ ਮਿੱਠਾ ਹਗਾ।
ਅੱਛਾ, ਉਹ ਭੇਜਦਾਂਗੇ।
ਇੱਕ ਇੱਕ ਇਕ ਇਕ ਡੱਬਾ ਭੇਜ ਦਿਆ ਜੇ, ਯਾਦ ਨਾਲ। ਨੋਟ ਕਰ, ਅਰਕ ਜ਼ਰੂਰ ਭੇਜਿਆ ਜੇ ਗੇਦੇ ਦੇ ਫੁੱਲਾਂ।
ਕਿਹੜੇ ਮਾਮੇ